ਭੈਣਜੀ, ਸਤਿ ਸ੍ਰੀ ਕਾਲ।
ਸਤਿ ਸ਼੍ਰੀ ਕਾਲ ਜੀ, ਹੋਰ ਸੁਣਾਓ ਠੀਕ ਓ?
ਹਾਂਜੀ-ਹਾਂਜੀ ਬਹੁਤ ਵਧੀਆ ਤੁਸੀਂ ਦੱਸੋ?
ਬਸ ਆਪਾਂ ਵੀ ਠੀਕ ਆ ਹੋਰ ਕੀ ਕਰਦੇ ਸੀ ਭੈਣ ਜੀ ਤੁਸੀਂ?
ਬਸ, ਭੈਣਜੀ ਲੰਮੇ ਪਏ ਦੇ ਸੀ। ਤੇ ਫੇਰ ਮੈਂ ਕਿਹਾ ਮੈਂ ਹਰ ਇੱਕ ਸਲਾਹ ਤਹਾਡੇ ਤੋਂ ਲੈਣੀ ਆਂ ਅੱਜ ਮੈਨੂੰ ਇੱਕ ਹੋਰ ਸਲਾਹ ਦੀ ਲੋੜ ਪੈ ਗਈ ਮੈਂ ਕਿਹਾ ਚੱਲ ਮੈਂ ਗੱਲ ਕਰਕੇ ਪੁੱਛਾਂ।
ਅੱਛਾ-ਅੱਛਾ ਮੈਂ ਵੀ ਭੈਣਜੀ ਤੁਹਾਨੂੰ ਇੱਕ ਸਲਾਹ ਹੀ ਪੁੱਛਣੀ ਸੀ ਤੁਹਾਡੇ ਮੈਂ ਚੱਲ ਤੁਹਾਨੂੰ ਕੋਲ ਹੀ ਮੈਂ ਕਰਨਾ ਸੀ ਫੇਰ ਤੁਹਾਨੂੰ ਕੋਲ ਪਰ ਤੁਸੀਂ ਮੈਨੂੰ ਕਰ ਲਿਆ ਚੱਲ, ਵਧੀਆ ਹੋ ਗਿਆ। ਮੈਂ ਪੁੱਛਣਾ ਸੀ ਮੇਰੀ ਨਾ ਹੁਣ ਹਾਂ ਆ ਪਹਿਲਾ ਮੈਂ ਪੁੱਛ ਲੈਣੀ ਫੇਰ ਤੁਸੀਂ ਪੁੱਛ ਲੈਣਾ ਠੀਕ ਐ
ਹਾਂਜੀ ਹਾਂਜੀ
ਮੈਂ ਪੁੱਛਣਾ ਸੀ ਤੇ ਕੀ ਆਪਣਾ ਹੁਣ ਨਾ ਮੇਰੀ ਕੁੜੀ ਵੱਡੀ ਹੋ ਗਈ ਐ ਤੇ ਆਪਣਾ ਕੋਲਜ ਜਾਣ ਲੱਗ ਗਈ ਐ ਤੇ ਬਸ ਕੋਲਜ ਦੂਰ ਹੈਗਾ ਤੇ ਆਣ ਜਾਣ ਚ ਨਾ ਥੋੜੀ ਦਿੱਕਤ ਹੁੰਦੀ ਆ ਤੇ ਮੈਂ ਸੋਚਿਆ ਸੀ ਚਲੋ ਐਕਟਿਵਾ ਲੈ ਲੈਨੇ ਆ ਹਨਾ ਸਕੁਟੀ ਲੈ ਲੈਣੇ ਆ ਇੱਕ ਤੇ ਮੈਂ ਸੋਚਦੀ ਸੀ ਪੁਰਾਣੀ ਲਵਾਂ ਸੈਕਿੰਡ ਹੈਨਡ ਲਵਾਂ,
ਅੱਛਾ, ਅੱਛਾ
ਨਵੀਂ ਨਵੀਂ ਲੈ ਲਈਏ ਤੁਸੀਂ ਕੁਛ ਸਲਾਹ ਦੇ ਸਕਦੇ ਹੋ
ਅੱਛਾ ਭੈਣਜੀ ਵੇਖੋ ਪਹਿਲੀ ਗੱਲ ਤੇ ਐਹ ਹੈਗੀ ਐ ਕਿ ਹੂੰ ਪੈਹੇ ਦੀ ਗੱਲ ਹੁੰਦੀ ਆ ਥੋੜੀ ਹਨਾ ਤੇ ਅਗਰ ਤੁਹਾਨੂੰ ਪੁਰਾਣੀ ਐਕਟਿਵਾ ਦੇਖੋ ਐਕਟਿਵਾ ਸਾਨੂੰ ਲੱਖ ਤੱਕ ਮਿਲ ਜਾਂਦੀ ਆ ਨਾ ਲੱਖ ਦੀ ਲਾ ਲਓ ਸੱਠ ਹਜ਼ਾਰ ਦੀ ਲਾ ਲਓ ਇਹ ਮਤਲਬ ਲੱਖ ਤੇ ਹੈ ਹੀ ਐਕਟਿਵ ਆ ਨਾ ਤੇ ਤੁਸੀਂ ਵੇਖਲੋ ਅਗਰ ਸਾਨੂੰ ਪੁਰਾਣੀ ਵੀ ਸੱਤਰ ਜਾਂ ਸੱਠ, ਸੱਤਰ ਦੇ ਕਰੀਬ ਮਿਲਦੀ ਐ ਤੇ ਸਾਨੂੰ ਫੇਰ ਨਵੀਂ ਲੈਣ ਦਾ ਹੀ ਫੈਦਾ
ਹਾਂਜੀ ਇਹ ਵੀ ਹੈ ਹਾਂਜੀ, ਹਾਂਜੀ
ਫੇਰ ਦੇਖੋ ਤੁਸੀਂ ਪੁਰਾਣੀ ਲੋਵੋਗੇ ਉਹਦੇ ਵਿੱਚ ਕੁੱਛ ਨਾ ਕੁਛ ਖ਼ਰਾਬੀ ਹੋਏਗੀ, ਹਨਾ ਤੇ ਫੇਰ ਤੁਹਾਨੂੰ ਫੇਰ ਅੱਗੇ ਜਾ ਕੇ ਚਲੋ ਜਿੰਨੀ ਵੇਜ ਇਹ ਉਹ ਤੇ ਤੁਸੀਂ ਤੁਹਾਨੂੰ ਮਤਲਬ ਦੱਸੇਗਾ ਨੀ ਚੰਗੇ ਤਰੀਕੇ ਨਾਲ ਹਨਾ, ਤੇ ਤੁਹਾਨੂੰ ਉਹਦੇ ਦੇਗਾ ਪਰ ਤੁਸੀਂ ਜਦੋਂ ਉਹਨੂੰ ਵਰ ਵਰਤੋ ਗਏ, ਫਿਰ ਤੁਹਾਨੂੰ ਪਤਾ ਲੱਗੇਗਾ ਬਾਅਦ 'ਚ ਉਹਦੇ 'ਚ ਕੀ ਖਰਾਬੀ ਹੈ ਸੋ ਖਰਾਬੀਆਂ ਨੇ ਨਿਕਲਣਗੀਆਂ, ਫਿਰ ਤੁਸੀਂ ਉਹਦੇ ਤੇ ਪੈਸੇ ਲਾਓਗੇ ਠੀਕ ਕਰਵਾਓਗੇ ਹਨਾ, ਤੇ ਫੇਰ ਇਸ ਤੋਂ ਵਧੀਆ ਤੁਸੀਂ ਆਪਣੀ ਲੈਣ ਦਾ ਹੀ ਫ਼ਾਇਦਾ ਹੈਗਾ, ਆਪਣੀ 'ਚ ਐਹ ਹੁੰਦਾ ਜੀ ਬਿਲਕੁਲ ਤੁਹਾਨੂੰ ਸਹੀ ਸਲਾਮਤ ਸਭ ਕੁਛ ਨਵਾਂ ਇੱਕਦਮ ਨਵਾਂ ਸਭ ਕੁਛ ਮਿਲੇਗਾ ਟਾਇਰ ਵਗੈਰਾ ਕੋਈ ਘਿਸੇ ਹੋਏ ਨੀ ਕੁਛ ਨੀ, ਸਭ ਕੁਛ ਇੱਕਦਮ ਵਧੀਆ
ਹਾਂਜੀ ਭੈਣਜੀ ਮੈਂ ਇਹ ਸੋਚਦੀ ਸੀ ਭੈਣਜੀ ਜੇ ਪੁਰਾਣੀ ਲਵਾਂਗੇ ਪੁਰਾਣੀ ਤੁਹਾਨੂੰ ਪਤਾ ਕੀਤਾ ਵਾ ਕਿ ਪਤਾ ਕੀ ਖ਼ਰਾਬੀ ਹੋਏਗੀ ਮੈਨੂੰ ਥੋੜ੍ਹੀ ਪਤਾ ਹੋਣਾ ਉਹਦੇ ਵਿੱਚ ਕੀ ਖਰਾਬੀ ਹਨਾ, ਨਵੀਂ ਤਾਂ ਇਹ ਹੋਇਆ ਹਾਂ ਸਾਰੀ ਓਕੇ ਹੈਗੀ ਐ
ਹਾਂਜੀ ਉਹੀ ਨਾ ਬਸ ਫੇਰ, ਹੁਣ ਕੁਛ ਪਤਾ ਨੀ ਨਾ ਹੁੰਦਾ ਕਿ ਕੀ ਖਰਾਬੀ ਨਿਕਲੇ ਕੀ ਨਾ ਨਿਕ ਨਿਕਲੇ, ਅਗਲੇ ਨੇ ਤੇ ਜੀ ਵੇਚਣੀ ਹੈ, ਹੁਣ ਸਾਡੀ ਚੀਜ਼ ਮੰਨ ਲਓ ਅਸੀਂ ਕੋਈ ਚੀਜ਼ ਵੇਚਣੀ ਹੈ ਤੇ ਸਾਨੂੰ ਤੇ ਐਹੀ ਹੋਏਗਾ ਨਾ ਕਿ ਸਾਡੀ ਵਿਕ ਜੇ, ਅਸੀਂ ਸਾਹਮਣੇ ਵਾਲੇ ਨੂੰ ਆਪਣਾ ਉਹ ਨੀ ਦੱਸ ਦਸਾਂਗੇ ਕਮੀਆਂ ਕਿ ਹਾਂ ਇਹਦੇ 'ਚ ਇਹ ਕਮੀ ਹੈ, ਤੇ ਅਸੀਂ ਤਾਂ ਇਹੀਂ ਕਵਾਂਗੇ ਹਾਂਜੀ -ਹਾਂਜੀ ਵਧੀਆ ਲੈ ਲਓ ਤੁਸੀਂ, ਤੇ ਹੁਣ ਸਾਨੂੰ ਵੀ ਸੋਚ ਲਓ ਕੋਈ ਦੇਨ ਆਂਦਾ ਤੇ ਸਾਨੂੰ ਵੀ ਇਹੀ ਬੋਲੇਗਾ ਕਿ ਚਲੋ ਲੈ ਲੋ ਪਰ ਸਾਨੂੰ ਸੋਚਣਾ ਚਾਹੀਦਾ ਕਿ ਅੱਗੇ ਜਾ ਕੇ ਸਾਨੂੰ ਪਰੇਸ਼ਾਨੀ ਹੋਵੇ ਤੇ ਉਹਦਾ ਕੋਈ ਫਾਇਦਾ ਨੀ ਹੈ ਫਿਰ ਤੁਸੀਂ ਪੈਸੇ ਲਾ ਕੇ ਲਵੋ ਵੀ ਔਰ ਕੋੋ, ਫੇਰ ਉਹਦੇ ਤੇ ਡਬਲ ਪੈਸੇ ਹੋਰ ਲਾਓ, ਤੇ ਇਸ ਤੋਂ ਵਧੀਆ ਆਪਣਾ ਨਵੀਂ ਖਰੀਦ ਲਓ
ਹਾਂਜੀ- ਹਾਂਜੀ ਇਹ ਤੇ ਹੈ ਹੈ
ਆਪਣੀ ਟੈਸ਼ਨ ਨਾ ਪੁਛ, ਆਪਣਾ ਚੱਲੇਗੀ ਵੀ ਵਧੀਆ, ਇੰਜਨ ਵੀ ਵਧੀਆ ਉਹਦਾ ਤੇ ਕੋਈ ਦਿੱਕਤ ਵੀ ਨੀ ਹੋਣੀ ਹੁਣ ਤੁਹਾਡੀ ਕੁੜੀ ਦੇ ਵਿੱਚ ਤੁਹਾਡੀ ਤੁਸੀੇਪਨ ਕਹਿ ਰਹੇ ਹੋ ਕਿ ਕੁੜੀ ਰਸਤੇ ਲੈਣੀ ਐ, ਤੇ ਵਿਚਾਰੀ ਉਹ ਵੀ ਪਰੇਸ਼ਾਨ ਹੋਏਗੀ ਸਕੂ ਕਾਲਜ ਜਾਣਾ ਉਹਨੇ ਰਸਤੇ ਵਿੱਚ ਖਰਾਬ ਹੋ ਜੇ
ਹਾਂਜੀ, ਹਾਂਜੀ, ਹਾਂਜੀ।
ਉਹ ਵੀ ਪਰੇਸ਼ਾਨ ਵਿਚਾਰੀ ਤੇ ਉਹ ਫੇਰ ਕਿੱਦਾਂ ਕਰੇਗੀ। ਹੈਨਾ ਆਪਣਾ ਏ ਐਕਟੀਵਾ ਲੈ ਕੇ ਜਾਏਗਾ ਆਪਣਾ ਆਰਾਮ ਨਾਲ ਕੋਈ ਤੁਹਾਨੂੰ ਵੀ ਟੈਸ਼ਨ ਨਹੀਂ ਹੋਏਗੀ। ਆਪਨਾ ਆਰਾਮ ਨਾਲ ਗਿਆ, ਆਰਾਮ ਨਾਲ ਘਰ ਆ ਗਿਆ।
ਹਾਂਜੀ, ਹਾਂਜੀ ਮੈਂ ਵੀ ਇਹੀ
ਕੋਈ ਦਿੱਕਤ ਆਂਦੀ ਨੀ ਜੇ ਅਗਰ ਅਸੀਂ ਆਰਾਮ ਨਾਲ ਚਲਾਉਂਦੇ ਹਾਂ ਮਤਲਬ ਪੂਰੀ ਮਤਲਬ ਕੇਅਰ ਰੱਖਦੇ ਐ ਐਕਟਿਵਾ ਦੀ। ਤੇ ਆਰਾਮ ਨਾਲ ਚਲਾਉਂਦੇ ਆ ਕੋਈ ਤੇ ਜਿੰਨਾ ਨੇ ਚਲਾਉਣੀ ਤੇ ਫੇਰ ਤੇ ਜ਼ੀ ਸੰਭਾਲ ਰੱਖੋਗੇ ਤੇ ਆਪਣਾ, ਉਹ ਵੀ ਰੱਖੇਗੀ ਸੰਭਾਲ ਆਪਨਾ ਕਿ ਹਾਂ ਬਈ ਠੀਕ ਹੈ। ਤੇ ਤੁਸੀ ਅਗਰ ਸੰਭਾਲ ਗੱਡੀਆਂ ਵਿੱਚ ਮਾਰੋਗੇ ਐਕਟਿਵਾ ਨੂੰ ਮਤਲਬ ਤੇਜ਼ ਰਫਤਾਰ ਨਾਲ ਚਲਾਓਗੇ ਤੇ ਫੇਰ ਤੇ ਉਹ ਖ਼ਰਾਬ ਹੋਣੀ ਐ।
ਹਾਂਜੀ- ਹਾਂਜੀ ਇਹ ਤੇ ਹੈ ਹੀਏ, ਮੈਂ ਵੀ ਤਾਂ ਹੀ ਕਰਕੇ ਮੈਂ ਨਾ ਹਜੇ ਲਈ ਨੀ ਮੈਂ ਸੋਚ ਰਹੀ ਸੀ ਨਵੀਂ ਲਵਾਂਗੀ ਕਿਉਂ ਕਿ ਪੁਰਾਣੀ ਚ ਅਗਰ ਕੋਈ ਖਰਾਬੀ ਮੈਨੂੰ ਉੱਥਤੇ ਵੀ ਪੈਸੇ ਡਬਲ-ਡਬਲ ਖਰਚਣੇ ਪੈਣਗੇ। ਮੇਰੀ ਤੋਂ ਨਵੀ- ਨਵੀਂ ਦੀ ਪੈ ਜਾਣੀ ਫਿਰ ਮੈਨੂੰ ਤੰ ਇਨੇ ਪੈਸੇ ਦੀ ਪੈ ਜਾਣੀ ਏ।
ਹਾਂਜੀ, ਉਹ ਫਿਰ ਨਾ ਮੇਰੇ ਇਹਨਾਂ ਨੇ ਮਤਲਬ ਸਾਡੇ ਗੁਆਂਢੀ ਹੈਗੇ ਆ ਉਹਨਾਂ ਨੇ ਲ ਦਿਤੀ ਸੀ ਜੇ ਪੁਰਾਣੀ ਐਕਟਿਵਾ, ਤੇ ਫਿਰ ਉਹ ਵੀ ਮੇਰੇ ਕੋਲ ਪੁੱਛਦੇ ਪਏ ਸੀ ਪੁਰਾਣੀ ਐਕਟਿਵਾ ਲੈ ਲਈਏ, ਫੇਰ ਉਹਨਾਂ ਦਾ ਨਾ ਥੋੜਾ ਬਜਟ ਥੋੜ੍ਹਾ ਐਵੇਂ ਦਾ ਸੀ, ਤੇ ਮੈਂ ਕਿਹਾ ਚਲੋ ਫੇਰ ਤੁਸੀਂ ਪੁਰਾਣੇ ਲੈ ਕੇ ਵੇਖ ਲੋ। ਤੇ ਉਹਨਾਂ ਨੇ ਲਿੱਤੇ ਪੁਰਾਣੇ, ਤੇ ਉਹਨਾਂ ਦੇ ਨਾ ਮਸੀ ਹੀ ਦੋ ਤਿੰਨ ਦਿਨ ਚੱਲੀ ਹੋਣੀ ਏ ਬੱਸ, ਉਸ ਤੋਂ ਬਾਅਦ ਉਹਦਾ ਜ ਇੰਜਨ ਖ਼ਰਾਬ ਹੋ ਆ, ਫਿਰ ਇੰਜਣ ਤੇ ਵੀ ਇੰਨੇ ਪੈਸੇ ਲਾਏ ਉਹਨਾਂ ਨੇ, ਫੇਰ ਥੋੜੇ ਟਾਈਮ ਬਾਅਦ ਜੀ ਉਹਦੇ ਬ੍ਰੇਕ ਸ਼ੂ ਵਗੈਰਾ ਹੋ ਗਏ। ਟਾਇਰ ਵੀ ਥੋੜੇ ਘਿਸੇ ਦੇ ਸੀ, ਉਹ ਵੀ ਨਵੇਂ ਪਵਾਏ, ਤੇ ਫੇਰ ਵੇਖੋ ਜੀ ਖਰਚਾ ਪਿਆ ਨਾ। ਥੋੜਾ ਤੁਸੀਂ ਮਤ ਮੈਂ ਕਿਹਾ ਤੁਸੀਂ ਇਸ ਤੋਂ ਵਧੀਆ ਥੋੜਾ ਰੁਕ ਕੇ ਲੈ ਲੈਂਦੇ ਤੇ ਤੁਸੀਂ ਸਹੀ ਚੀਜ਼ ਲੈ ਲੈਂ ਤੇ ਆਪਣੀ ਵਧੀਆ।
ਹਾਂਜੀ, ਵੈਸੇ ਸਾਧਨ ਤੇ ਆਪਣਾ ਹੀ ਲੈਣਾ ਚਾਹੀਦਾ ਵਾ ਪਤਾ ਨੀ ਲੋਕ ਲੋਕਾਂ ਨੇ ਕਿਸ ਤਰ੍ਹਾਂ ਚਲਾਈ ਕਿਸ ਤਰ੍ਹਾਂ ਨਹੀਂ ਚਲਾਈ ਹੈਨਾ।
ਹਾਂ। ਹਾਂਜੀ, ਅੱਜ ਕੱਲ ਦੇ ਟਾਈਮ ਚ ਵੇਖੋ ਮੈਂ ਭੈਣਜੀ ਹਰ ਕਿਸੇ ਕੋਲ ਬਾਈਕ ਮੋਟਰ ਸਾਈਕਲ ਕਾਰ ਵਗੈ ਸਾਈਕਲ ਦਾ ਤੇ ਕੋਈ ਜ਼ਮਾਨਾ ਤੀ ਕਿੱਧਰ ਜਾਣਾ ਪੈ ਜਾਂਦੈ। ਕੋਈ, ਕੋਈ ਵੀ ਐਮਰਜੈਂਸੀ ਕੁਛ ਆ ਜਾਂਦੀ ਹੈ, ਤੇ ਫਿਰ ਆਪਣਾ ਵਾਹਨ ਹੋਵੇ ਤੇ ਵਧੀਆ ਗੱਲ ਹੈ।
ਆਪਣਾ ਸਾਧਨ ਆਪਣਾ ਹੀ ਹੁੰਦੈ ਭੈਣਜੀ, ਜਿੱਥੇ ਮਰਜ਼ੀ ਭਾਵੇਂ ਅੱਧੀ ਰਾਤੀ ਜਿੱਥੇ ਮਰਜ਼ੀ ਚੱਲ ਜੋ, ਕੋਈ ਦੁੱਖ ਸੁੱਖ ਆਪਣੇ ਘਰ ਸਾਧਨ ਹੈਗਾ ਤੇ ਬੰਦਾ ਜਾ ਤੇ ਸਕਦੈ ਨਾ ਬਾਹਰ।
ਹਾਂਜੀ, ਹੁਣ ਗ ਗੁਆਂਢੀਆਂ ਕੋ ਕੀ ਮੰਗੀਏ। ਕਈ ਵਾਰੀ ਗੁਆਂਢੀ ਮਨਾ ਵੀ ਕਰ ਦਿੰਦੇ ਆ ਕਿ ਨਹੀਂ ਹੁਣ ਰੋਜ਼-ਰੋਜ਼ ਨਹੀਂ ਵੀ ਮੰਗੀ ਜਾਂਦੀ ਹੈਨਾ, ਤੇ ਫਿਰ ਆਪਣਾ ਵਾਹਨ ਹੋਏ ਤੇ ਕੋਈ ਵੀ ਦਿੱਕਤ ਨੀ ਹੈ ਜਦੋਂ ਮਰਜ਼ੀ ਕੱਢਿਆ ਤੇ ਬੰਦਾ ਚੱਲ ਗਿਆ।
ਰੋਜ਼-ਰੋਜ਼ ਮੰਗਦੇ ਤੇ ਵੈਸੇ ਵੀ ਜੀ ਸ਼ਰਮਾ ਆ ਜਾਏ।
ਤੇ ਵੈਸੇ ਵੀ ਐਸਾ ਕੋਈ ਘਰ ਨਹੀਂ ਹੋਣਾ ਕਿ ਜਿੱਦੇ ਘਰ ਵਾਹਨ ਨਾ ਹੋਏ। ਹਰ ਕਿਸਮ ਦੀ। ਹਾਂਜੀ, ਕਿਉਂਕਿ ਜੀ ਸਬਦੀਆਂ ਜ਼ਰੂਰਤ ਤਾਂ ਹੈਗੀਆਂ ਨੇ, ਉਹਨਾਂ ਨੂੰ ਵੀ ਪਤੈ ਕਿ ਕੋਈ ਹੋਰ ਜ਼ਰੂਰਤ ਚ ਕੰਮ ਨਹੀਂ ਆਂਦਾ। ਆਪਣੀਆਂ ਜ਼ਰੂਰਤਾਂ ਬੰਦੇ ਨੇ ਆਪਣੇ ਆਪ ਹੀ ਪੂਰੀਆਂ ਕਰਨੀਆਂ ਨੇ।
ਹਾਂਜੀ- ਹਾਂਜੀ, ਏ ਤੇ ਹੈਈ ਐ ਜੀ।
ਹਾਂਜੀ, ਬਸ ਜੀ ਮੈਂ ਵੀ ਤਾਨੂੰ ਇਕ ਸਲਾ ਦਵਾਂਗੀ, ਕਿਉਂਕ ਕਿ ਓਨਾਂ ਨੇ ਵੀ ਪੁਰਾਨੀ ਲਿੱਤੀ ਸੀ, ਤੇ ਓਨਾਂ ਨੂੰ ਵੀ ਮਤਲਬ ਖ਼ਰਚਾ ਕਰਨਾ ਪਿਆ। ਤੇ ਮੈਂ ਜੀ, ਤੁਸੀਂ ਆਪਨੇ ਮੈਂ ਓਨਾਂ ਨੂੰ ਵੀ ਕੇਆ ਸੀ, ਓਨਾਂ ਨੇ ਚਲੋ ਓਨਾਂ ਦਾ ਬਜਟ ਥੋੜ੍ਹਾ ਠੀਕ ਨੀ ਸੀ। ਤੇ ਮੈਂ ਵੀ ਤਾਨੂੰ ਏਹੀ ਸਲਾ ਦੇਵਾਂਗੀ ਕਿ ਥੋੜਾ ਰੁਕ ਰੁਕ ਕੇ ਤੁਸੀਂ ਖਰੀਦ ਲੋੋ, ਆਪਣੀ ਚੀਜ਼ ਤੇ ਥੋੜਾ ਜਾਦਾ ਬੈਟਰ ਐ।
ਹਾਂ ਜੀ -ਹਾਜੀ ਆਪਣੀ ਲਵਾਂਗੇ, ਪਰ ਮੈਂ ਥੋੜੇ ਟੈਮ ਲੈ ਲਾਂਗੀ, ਪਰ ਮੈਂ ਨਵੀ ਹੀ ਲਵਾਂਗੀ ਮੈਂ ਪੁਰਾਨੀ ਨੀ ਲੈਂਦੀ
ਹਾਂਜੀ, ਹਾਂਜੀ!
ਤੇ, ਮੇਰੀ-ਮੇਰੀ ਲੜਕੀ ਤੇ ਏਹੀ ਕਹਿੰਦੀ ਸੀ, ਮੰਮੀ ਨਵੀਂ ਲੈ ਲਓ ਪਰ ਕੁੜੀ ਉਦਾਂ ਹੀ ਕਹਿੰਦੀ ਸੀ, ਮੈਂ-ਤਾਂ ਚਲੋ ਸਲਾ ਲੈ ਲਵਾਂ ਮੈਂ ਕਿਸੇ ਕੋਲ, ਫਿਰ ਹੀ ਵੇਖ ਨੇ ਹੈਨਾ ਸਲਾਹ ਲੈ ਕੇ ਚੀਜ਼ ਲੈਣੀ ਚਾਹੀਦੀ ਹਨਾ
ਹਾਂਜੀ, ਭੈਣ ਜੀ, ਬੱਚਿਆਂ ਦਾ ਵੀ ਸ਼ੌਕ ਹੁੰਦਾ ਕਿ ਸਾਨੂੰ ਨਵੀਂ ਚੀਜ਼ ਆਏ ਮਿਲੇ।
ਹਾਂਜੀ, ਹਾਂਜੀ ਏ ਵੀ ਸਹੀ ਗੱਲ ਐ ਜੀ
ਹਾਂਜੀ, ਹੁਣ ਜੇ ਓ ਸਾਨੂੰ ਵੀ ਲਾ ਲਓ, ਮਤਲਬ ਆਪਣਾ-ਆਪਣੇ ਤੇ ਲੈ ਕੇ ਵੇਖਣੇ ਆ, ਕਿਸੀਂ ਕੋਈ ਚੀਜ਼ ਲਈਏ ਸਾਨੂੰ ਪੁਰਾਨੀ ਮਿਲ ਜੇ, ਤੇ ਥੋੜਾ ਹੁੰਦਾ ਕੀ ਹਾਂ, ਪੁਰਾਨੀ ਚੀਜ਼ ਐ ਤੇ ਇੱਕ ਨਵੀਂ ਆਏ ਨਾ, ਅਲੱਗ ਈ ਖੁਸ਼ੀ ਹੁੰਦੀ ਐ ਕਿ ਹਾਂ ਮੈਂ ਨਵੀਂ ਚੀਜ਼ ਲਿ
ਹਾਂਜੀ, ਹਾਂਜੀ, ਬਸ ਮੈਂ ਓਨੂੰ ਇਹ ਸਮਝਾ ਤਾਂ ਸੀ ਬੀ ਰੋਡ ਤੇ ਕਿਸ ਤਰ੍ਹਾਂ ਜਾਣਾ-ਆਨਾ ਵਾ ਹਨਾ ਥੋੜੇ ਜੋ ਰੂਲ ਹੁੰਦੇ ਆ ਓਹ ਵੀ ਫੋਲੋ ਕਰਨੇ ਪੈਂਦੇ ਨੇ ਕਿਉਂ
ਹਾਂਜੀ, ਹਾਂਜੀ, ਤੁਸੀਂ ਵਗੈਰਾ ਲਿਆ ਕੇ ਦੇਨਾ ਤੇ ਕੋਈ ਹੋਰ ਨਾਲ ਜਾਨਾ ਓਥੇ ਦੋ ਹੈਲਮੇਟ ਤੇ ਲੈ ਈ ਲਓ ਜਿੱਦਾਂ ਤੁਸੀਂ ਬਜ਼ਾਰ-ਬਜ਼ੂਰ ਜਾਨਾ ਹੋਏ ਤੇ ਤੁਸੀਂ ਵੀ ਇੱਕ ਹੈਲਮੇਟ ਪਾ ਲੀਤਾ 'ਤੇ ਦੇਖ ਲੋ, ਸਾਡੇ ਏਧਰ ਤੇ ਜੇ ਇੰਨੇ ਮਤਲਬ ਟ੍ਰੈਫਿਕ ਅ ਨਿਯਮ ਬਨਾਏ ਦੇ ਨੇ, ਅਗਰ ਅਸੀਂ ਨਾ ਓਨਾ ਦਾ ਅਗਰ ਕਰੀਏ, ਤੇ ਵੇਖੋ ਚਲਾਨ ਵੀ ਕੱਟਦਾ ਜੇ।
ਹਾਂਜੀ, ਹਾਂਜੀ, ਏ-ਤੇ-ਹੈ-ਈ ਐ ਹੁਨ ਤੇ ਘਰੇ ਬੈਠੇ ਚਲਾਣ ਆ ਜਾਂਦਾ ਹੁਣ ਤੇ ਅਗਰ ਕੋਈ ਰੂਲ ਨਹੀਂ ਫੋਲੋ ਕਰਦਾ ਤੇ।
ਹਾਂਜੀ, ਹਾਂਜੀ, ਬਸ ਆਪਣੇ ਬੱਚੇ ਨੂੰ ਦੱਸੋ ਕਿ ਆਪਣਾ ਘਰ ਜਾਓ, ਘਰ ਤੋਂ ਸਿੱਦਾ, ਘਰ ਆਨਾ।
ਹਾਂਜੀ, ਹਾਂਜੀ, ਹਾਂਜੀ, ਹਾਂਜੀ, ਬਸ ਮੈਂ-ਤੇ-ਈ ਸਮਝਾਦਾ ਵਾ ਘਰ ਜਾਓ, ਸਿੱਧਾ ਕੋਲੇਜ, ਕੋਲੇਜ ਜਾਓ, ਸਿੱਧਾ ਘਾ
ਹਾਂਜੀ, ਹਾਂਜੀ। ਬੱਸ ਜੀ ਕਿਸੀ ਨੇ ਭਰੋਸਾ ਕੀਤਾ
ਹੈਲੋ!
ਹਾਂਜੀ, ਹਾਂਜੀ!
ਮੈਂ ਕਾ, ਹੁਣ ਪੈਟਰੋਲ ਹੀ ਬੜਾ ਮੈਂਗਾ ਹੈਗਾ ਵਾ, ਏਦੇ ਕਰਕੇ ਮੈਂ ਸੋਚ ਰੀ ਸੀ ਥੋੜੀ ਦੇਰ ਰੁਕੇ ਹੀ ਲੈ ਲਾਂਗੀ ਹੈਨਾ।
ਹਾਂਜੀ, ਪੈਟਰੋਲ ਨੇ ਤੇ ਜੀ ਬਸ ਹੱਦ ਈ ਕਰ ਦਿੱਤੀ ਹੋਈ ਐ, ਹਰ ਰੇਟ ਵੱਧੀ ਜਾਂਦੇ ਆ, ਰੋਜ਼ ਦੇ ਰੇਟ ਵੱਧਦੇ ਆ, ਪੈਟਰੋਲ ਦੇ ਵੀ।
ਹਾਂਜੀ, ਹਾਂਜੀ, ਏ ਤੇ ਹੈ ਈ ਐ, ਪਰ ਹਰ ਚੀਜ਼ ਨਾ ਵੱਧਦੀ ਐ, ਕੋਈ ਚੀਜ਼ ਘੱਟਦੀ ਕੋਨੀ ਗੀ।
ਓਈ ਤੇ ਭੈਣ ਜੀ, ਮੰਗਾਈ ਏਨੀ ਹੁੰਦੀ, ਦਿਨੋ-ਦਿਨ- ਮਹਿੰਗਾਈ ਜੇੜੀ ਓ ਵਧ ਦੀ ਜਾਂਦੀ ਪਈ ਐ।
ਹਾਂਜੀ, ਹਾਂਜੀ। ਤੇ ਬੰਦਾ ਵੀ ਕੀ ਕਰੇ ਫਿਰ ਚੀਜ਼ ਲੈਣ ਲੱਗੇ ਦਸ ਵਾਰੀ ਸੋਚਣਾ ਪੈਂਦਾ ਲਈਏ ਕਿ ਨਾ ਲਈਏ ਫਿਰ ਅਸੀਂ ਇੱਕ ਚੀਜ਼ ਲਾਵਾਂਗੇ ਨਾ ਓਦੇ ਖ਼ਰਚੇ
ਪਤਾ ਕੀ ਮੇਨ ਗੱਲ ਹੈਗੀ ਹੈ ਮਤਲਬ ਬੰਦਿਆਂ ਦੀ ਜ਼ਰੂਰਤ ਹੈ ਨਾ ਉਹਦੀ ਕੋਈ ਮਤਲਬ ਲਿਮਿਟ ਨਹੀਂ ਹੈਗੀ ਅਨਲਿਮਿਟ ਹੈ ਮਤ ਮਤਲਬ ਇੰਨੀਆਂ ਜ਼ਰੂਰਤਾਂ ਨੇ ਸਾਡੀਆਂ ਕੀ ਜੇੜੀਆਂ ਪੂਰੀਆਂ ਹੀ ਨੀਂ ਕੀਤੀਆਂ ਜਾ ਸਕਦੀਆਂ।
ਹਾਂਜੀ-ਹਾਂਜੀ, ਏ ਤੇ ਹੈਹੀ ਐ ਜੀ। ਬਸ ਹੁਣ ਇੱਕ ਚੀਜ਼ ਲਵਾਂਗੇ, ਓਦੇ ਛੱਤੀ ਕੰਮ ਹੁੰਦੇ ਐ ਜੀ। ਪਟਰੋਲ ਵੀ ਪਵਾਉਂਣਾ ਵਾ।
ਤੇ ਫਿਰ ਮੈਨੂੰ, ਮੂੰਹ ਮਿੱਠਾ ਕਰਾਈਓ ਮੇਰਾ ਵੀ।
ਹਾਂਜੀ-ਹਾਂਜੀ ਕੋਈ ਨੀਂ ਜੇ ਲਵਾਂਗੇ ਤੁਆਡਾ ਜਰੂਰ ਮੂੰਹ ਮਿੱਠਾ ਕਰਾਵਾਂਗੇ।
ਠੀਕੈ-ਠੀਕੈ।
ਹਾਂਜੀ ਚਲੋ ਭੈਣਜੀ, ਸਸ ਸ੍ਰੀ ਅਕਾਲ ਜੀ।
ਸਸ ਸ਼੍ਰੀ ਅਕਾਲ ਜੀ।